ਹੈਲੋ, ਹੈਲੋ ਹਾਂਜੀ ਸਾਛੀ ਕਾਲ। ਸਾਛੀਕਾਲ੍ਰ ਜੀ ਹੋਰ ਕੇਵੇਂ ਓਂ?
ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਘਰ ਪਰਿਵਾਰ ਸਭ ਠੀਕ ਐ?
ਹਾਂਜੀ ਸਭ ਵਧੀਆ ਆਪਣੇ ਦੱਸੋ ਕੀ ਕਰਦੇ ਓ?
ਹਾਂਜੀ ਸਭ ਵਧੀਆ ਬਸ ਮੈਂ ਪੱਖੇ ਥੱਲੇ ਬੈਠੀ ਸੀ।
ਅੱਛਾ ਜੀ।
ਹਾਂਜੀ ਤੁਸੀਂ ਕੀ ਕਰ ਰਏ ਸੀ ਜੀ?
ਕੁਛ ਨੀ ਜੀ ਬਸ ਮੱਝਾਂ ਨੂੰ ਪਿਆਣੀ ਪਾ ਕੇ ਹਟੇ ਸੀ ਜੀ।
ਅੱਛਾ ਜੀ। ਹੋਰ ਸੁਨਾਓ? ਕੀਦਾਂ ਗੇਆ ਅੱਜ ਦਾ ਅੱਜ ਦਾ ਦਿਨ ਅੱਜ ਦਾ ਦੇਨ ਕੀਦਾਂ ਗੇਆ ਤੁਆਡਾ?
ਅੱਜ ਦਾ ਦਿਨ ਵਧੀਆ ਗੇਆ ਜੀ ਮੇਰੀ ਸਿਸਟਰ ਆ ਰਈ ਓਨਾਂ ਦੀ ਗੁੜੀ ਆ ਰਈ ਗੀ ਤੇਨ ਕਾ ਸਾਲ ਦੀ
ਹਾਂਜੀ-ਹਾਂਜੀ।
ਬਸ ਓਦੇ ਨਾਲ ਖੇਡ ਲੈਨ ਵੀ ਸਕੂਲ ਦਾ ਕੰਮ ਕਰਦੇ ਨੀ ਹੈਗੇ ਅੱਜ। ਕਰਇਆ ਸੁਰੂ ਥੋੜਾ ਬੋਤਾ
ਅੱਛਾ। ਤੁਸੀਂ ਵੀ ਸਕੂਲ ਚੋਂ ਜਾਂ ਗ੍ਰੈਜੂਏਸ਼ਨ ਕਰ ਰਏ ਓਂ? ਹੈਲੋ।
ਹਾਂਜੀ ਮੈਂ ਕੋਲਜ ਚ ਆ ਜੀ।
ਅੱਛਾ ਜੀ।
ਹੋਰ ਤੁਹਾਡਾ ਰੂਟੀਨ ਦੱਸੋ ਕੀ ਐ?
ਰੂਟੀਨ ਐ ਬਸ ਹੁਣ ਤਾਂ ਛੁਟੀਆਂ ਨੇਗੀਆਂ ਹੁਣ ਸਵੇਰੇ ਉੱਠ ਜਾਈ ਦਾ ਹੈਗਾ ਛੇ ਸਾਢੇ ਛੇ ਕ ਵਜੇ ਚਾਅ-ਪਾਣੀ ਪੀ ਕੇ ਓਸ ਤੋਂ ਬਾਦ ਪੈਲਾਂ ਅੰਦਰੋਂ ਝਾੜੂ ਕੱਢ ਦੇਂਨੀ ਆ ਓਸ ਤੋਂ ਬਾਦ ਮੱਝਾਂ ਕੋਲੋਂ ਫੇਰ ਦੁਬਾਰੇ ਦੀ ਚਾਅ ਕਰ ਦੇਨੇ ਆਂ।
ਅੱਛਾ ਜੀ।
ਚਾਅ- ਪਾਣੀ ਪੀ ਕੇ ਫੇਰ ਓਸ ਤੋਂ ਬਾਦ ਕੱਪੜੇ ਮਸ਼ੀਨ ਚ ਪਾ ਦੇਨੇ ਆ ਜੀ ਫੇਰ ਮੰਮੀ ਓਦਰ ਚੁਲੇ ਦਾ ਕਰ ਦੇਦੇ ਨੇਗੇ ਰੋਟੀ ਵਗੈਰਾ ਬਣਾ ਲੈਂ ਫੇ ਮੈਂ ਓਧਰ ਮੱਝਾਂ ਨੂੰ ਮੰਮੀ ਨੀਰਾ ਪਾਅਦੇ ਨੇ ਸਵੇਰੇ ਉੱਠ ਕੇ ਜਦੋਂ ਮੱਝਾਂ ਖਾ ਲੈਂਦੀ ਆ ਓਨਾਂ ਨੂੰ ਨਵਾ ਦੇਨੇ ਐ ਦੁਆਰੇ ਦੇ ਨੀਰਾ ਪਾ ਦੀਨੇ ਐ ਮੱਝਾਂ ਨੀ ਚਸੁੰਬਰ ਦੇਂਨੇ ਐ
ਅੱਛਾ ਜੀ।
ਹਾਂਜੀ ਗੋਹੇ ਦੇ ਬੱਠਲ ਭਰ ਕੇ ਰੱਖ ਦੇਨੀ ਹੁਨੀ ਆ ਮੰਮਾ ਏਧਰੋਂ ਰੋਟੀ ਬਣਾ ਕੇ ਸੀ ਯਾਦਾ ਈ ਹੁੰਦੇ ਆ।
ਅੱਛਾ ਜੀ।
ਹਾਂਜੀ, ਮਤਲਬ ਕਿ ਅਸੀਂ ਸਾਢੇ ਦਸ ਨੌ ਵਜੇ ਨੂੰ ਕੰਮ ਕਰ ਲੈਣੇ ਹੁੰਨੇ ਆ।
ਅੱਛਾ ਜੀ।
ਹਾਂਜੀ ਫਿਰ ਧੁੱਪ ਹੋ ਜਾਂਦੀ ਆ ਉਸ ਤੋਂ ਪਹਿਲਾਂ ਪਹਿਲਾਂ ਕਰਕੇ ਅੰਦਰ ਬੈਠ ਜਾਣੇ ਹੁੰਨੇ।
ਹਾਂ, ਧੁੱਪ ਤੋਂ ਪਹਿਲਾਂ ਈ ਨਵੇੜ ਲੈਣਾ ਚਾਹੀਦਾ ਕੰਮ ਤਾਂ ਫੇਰ ਮਤਲਬ ਧੁੱਪ ਫਿਰ ਧੁੱਪੇ ਬੰਦਾ ਅੰਦਰ ਆਪਣਾ ਆਰਾਮ ਨਾਲ ਬੈਠਾ ਰਹੇ। ਹੈਲੋ।
ਹੋਰ ਦੱਸੋ ਤੁਸੀਂ ਕੀ ਕਰਦੇ ਹੁੰਦੇ ਓ?
ਹਾਂਜੀ।
ਤੁਸੀਂ ਕੀ ਕਰਦੇ ਹੁੰਨੇ ਓ ਮੈਂ ਕਿਆ।
ਰੂਟੀਨ ਮੇਰਾ।
ਹਾਂਜੀ।
ਮੇਰਾ ਰੂਟੀਨ ਛੁੱਟੀਆਂ ਦਾ ਦੱਸ ਦੀਨੀ ਆ ਤੁਹਾਨੂੰ ਮੈਂ ਹੁਣ ਪਹਿਲੇ ਸਵੇਰੇ ਅੱਠ ਸਾਢੇ ਅੱਠ ਵਜੇ ਉੱਠਣਾ ਹੁੰਦਾ। ਫਿਰ
ਉਸ ਤੋਂ ਬਾਅਦ ਬਸ ਉੱਠ ਕੇ ਫਿਰ ਚਾਹ ਪੀਈ ਦੀ ਆ ਬੈਡ ਟੀ ਮਿਲਦੀ ਐ ਮਤਲਬ ਬੈਠ ਟੀ ਪੀਣੀ ਆ ਚਾਹ ਤੇ ਮਤਲਬ ਬੈਡ ਤੇ ਚਾਹ ਫੇਰ ਉਸ ਤੋਂ ਬਾਅਦ ਆਪਣਾ ਉੱਠ ਕੇ ਨਹਾਈ ਦਾ ਹੁੰਦਾ ਪਹਿਲੇ ਜਿਹੜੇ ਆਪਣੇ ਮਤਲਬ ਕੰਬਲ ਵਗੈਰਾ ਚਾਦਰਾਂ ਵਗੈਰਾ ਜੋ ਵੀ ਹੁੰਦੀਆਂ ਉਹਨਾਂ ਨੂੰ ਬਛਾਣਾ ਜਿਹੜੇ ਦਾਲੇ ਲੀਤੇ ਹੁੰਦੇ ਕੱਪੜੇ ਉਹਨਾਂ ਨੂੰ ਚੱਕਣਾ ਤਹਿ ਲਗਾ ਕੇ ਫੇਰ ਉਸ ਤੋਂ ਬਾਅਦ ਨਾਈ ਦਾ ਹੁੰਦਾ। ਨਹਾ ਨਹਾਣ ਤੋਂ ਬਾਅਦ ਫਿਰ ਅਸੀਂ ਲੱਡੂ ਗੋਪਾਲ ਜੀ ਰੱਖੇ ਹੋਏ ਨੇ ਉਹਨਾਂ ਦੀ ਪੂਜਾ ਵਗੈਰਾ ਕਰਨੀ ਹੁੰਦੀ ਦੀ ਐ ਉਹਨਾਂ ਨੂੰ ਇਸ਼ਨਾਨ ਵਗੈਰਾ ਕਰਾਂਦੇ ਆ ਅਸੀਂ। ਤੇ ਮਤਲਬ ਏ ਸਾਡ ਸਾਢੇ ਕ ਨੌ ਵਜੇ ਤੱਕ ਦਾ ਰੂਟੀਨ ਐ ਜਿਹੜਾ ਮੈਂ ਥੋਨੂੰ ਦੱਸ ਰੀ ਆ। ਫਿਰ ਉਸ ਤੋਂ ਬਾਅਦ ਮੇਰੇ ਮੰਮਾ ਕਿਚਨ ਦਾ ਕੰਮ ਕਰ ਰੇ ਹੁੰਦੇ ਨੇ ਤੇ ਮੇਰਾ ਕੰਮ ਹੁੰਦਾ ਕਿ ਮੈਂ ਝਾੜੂ ਕੱਢਣਾ। ਤੇ ਫੇਰ ਮੈਂ ਝਾੜੂ ਕੱਢ ਦੀਨੀ ਆ ਸਾਰੇ ਘਰ ਦੇ ਵਿੱਚ ਫੇਰ ਬਸ ਉਸ ਤੋਂ ਬਾਅਦ ਕਿਚਨ ਦਾ ਕੰਮ ਹੋ ਜਾਂਦਾ ਫਿਰ ਕਿਚਨ ਦੇ ਵਿੱਚ ਰੋਟੀ ਵਗੈਰਾ ਬਣੀ ਹੁੰਦੀ ਐ, ਫੇਰ ਅਸੀਂ ਓ ਰੋਟੀ ਖਾਣੇ ਆ ਉਸ ਤੋਂ ਬਾਅਦ ਰੋਟੀ ਵਗੈਰਾ ਖਾਣ ਤੋਂ ਬਾਅਦ ਮੰਮਾ ਨੇ ਮਤਲਬ, ਅਹ ਭਾਂਡੇ ਵਗੈਰਾ ਮਾਂਜਣੇ ਹੁੰਦੇ ਨੇ ਤੇ ਮੈਂ ਕਿਚਨ ਮਤਲਬ ਕਿਚਨ ਦੇ ਵਿੱਚ ਝਾੜੂ ਵਗੈਰਾ ਕੱਢ ਦਨੀ ਆ ਤੇ ਉਸ ਤੋਂ ਬਾਅਦ ਫੇਰ ਮੰਮਾ ਨੇ ਮਤਲਬ ਸਾਰੇ ਘਰ ਚ, ਪੋਚਾ ਲਗਾਣਾ ਹੁੰਦਾ ਪੋਂਚਾ ਲੱਗ ਜਾਂਦਾ ਮਤਲਬ ਸਾਡਾ ਇਹ ਬਾਰਾਂ ਵਜੇਂ ਤੱਕ ਦਾਂ ਕੰਮ ਹੁੰਦਾ। ਸਫ਼ਾਈ ਵਗੈਰਾ ਕਰਦੇ ਆਂ ਰੋਟੀ ਵਗੈਰਾ ਖਾਣ ਤੋਂ ਬਾਅਦ ਬਾਕੀ ਫਿਰ ਜਿਹੜਾ ਬਚਿਆ ਹੁੰਦਾ ਕੰਮ। ਉਸ ਤੋਂ ਬਾਅਦ ਦੁਪਹਿਰ ਹੋ ਜਾਂਦੀ ਆਪਣਾ ਫਿਰ ਫਿਰ ਤਿੰਨ ਵਜੇ ਸਾਡੀ ਚਾਹ ਬਣਦੀ ਐ ਚਾਹ ਬਣਨ ਦਾ ਮਤਲਬ ਰੋਜ਼ ਦਾ ਈ ਰੂਟੀਨ ਐ। ਚਾਹ ਬਣਨ ਤੋਂ ਬਾਅਦ ਸਾਡਾ ਬਸ ਫਿਰ ਦਿਨ ਐਵੇਂ ਫਿਰ ਸ਼ਾਮ ਹੋਗੀ ਫੇਰ ਕਈ ਵਾਰ ਅਸੀਂ ਸ਼ੈ ਕਰਨ ਚੱਲ ਜਾਣੇ ਆ ਐਵੇਂ ਨੇੜੇ ਈ ਨੇ ਮਤਲਬ। ਫੈਮਿਲੀ ਨਾਲ ਐਵੇਂ। ਮਤਲਬ ਮੰਮਾ ਮੰਮਾ ਨਾਲ ਤੇ ਨਾਲ ਸਾਡੇ ਚਾਚੀ ਤਾਈਆਂ ਹੋ ਗਈਆਂ ਉਹਨਾਂ ਨਾਲ ਸੈਰ ਤੇ ਤੁਰ ਜਾਈਦਾਂ ਕਦੇ ਕਦੇ। ਕਈ ਵਾਰ ਸਾਡੇ ਖੇਤਾਂ ਵੱਲ ਨੂੰ ਗੇੜਾ ਮਾਰ ਆਈਦਾ ਹੁਣ ਮੇਰਾ ਜਾਮਣਾ ਖਾਣ ਦਾ ਦਿਲ ਕਰ ਰਿਹਾ ਸੀ ਬੋਤ, ਤੇ ਮਤਲਬ ਸਾਡੇ ਹਲੇ ਖੇਤ ਤਾਂ ਜਾਮਣਾ -ਜਾਮਣਾ ਪੱਕੀਆਂ ਨੀ ਹੈ ਹਰੀਆਂ ਨੇ ਨਾ, ਤੇ ਹਲੇ ਪੱਕ ਪਕੀਆਂ ਨੀ ਹੈਗੀਆਂ, ਬਸ ਫੇਰ ਮਾੜਾ ਮੋਟਾਂ ਫਿਰ ਮੰਦਿਰ ਵਗੈਰਾ ਜਾਈਦਾ ਸ਼ਾਮ ਨੂੰ ਕਦੇ ਜਿੱਦੇ ਚਿੱਤ ਕਰੇ ਮਤਲਬ ਨ ਸੈਰ ਕਰਨ ਜਾਹੀਦਾ ਉਦੇ, ਫੇਰ ਆਪਣਾ ਉਹੀ ਸ਼ਾਮ ਹੋ ਜਾਂਦੀ ਫਿਰ ਮੈਂ ਤਾਂ ਆਪਣਾ ਸਕੂਲ ਦਾਂ ਵਰਕ ਲੈਂ ਕੇ ਬੈਂਠ ਜਾਂਦੀ ਹਾਂ ਕੰਮ ਮਿਲਿਆਂ ਹੋਇਆਂ ਜਿਹੜਾਂ ਹੋਲੀਡੇ 'ਚ। ਵਰਕ ਉਹ ਕਰੀਦਾ ਤੇ ਮੰਮਾ ਨੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨੀ ਹੁੰਦੀ। ਬਸ ਫਿਰ ਐਵੇਂ ਅੱਗੇ ਸ਼ਾਮ ਸਬਜ਼ੀ ਦੀ ਤਿਆਰੀ ਸਬਜ਼ੀ ਰੱਖਤੀ ਫਿਰ ਉਸ ਤੋਂ ਬਾਂਅਦ ਸਬਜ਼ੀ ਬਣਾ ਲੀ। ਫਿਰ ਰੋਟੀਆਂ ਤੇ ਫਿਰ ਖਾਂ ਲਈਆਂ ਰੋਟੀਆਂ ਬਸ ਫਿਰ ਉਸ ਤੋਂ ਬਾਂਅਦ ਆਪਣਾ ਸੌਂਣ ਦਾਂ ਟਾਈਮ ਆਂ ਜਾਂਦਾ ਐ।
ਹਾਂਜੀ
ਹਾਂਜੀ ਤੁਸੀਂ ਖਾਈਆਂ ਇਸ ਟਾਈਮ ਦੀ ਜਾਮਣ ਆਇਆ ਹ ਤੁਸੀਂ ਵੀ ਮੇਰੇ ਵਾਂਗੂਆਂ ਖਾਈਆਂ ਨੀ ਜਾਂ ਖਾ ਲਈਆਂ।
ਨਹੀਂ ਸਾਡੇ ਨਾ ਕੱਲ ਰਿਲੇਟਿਵ ਚ, ਗਏ ਸੀ ਮੰਮੀ ਨਾਂ ਦਾ ਘਰ ਖੇਤਾਂ ਚ ਆ ਨਾ। ਤੇ ਉੱਥੋਂ ਲਿਆਏ ਸੀਗੇ ਇੰ ਕਿ ਵੀ ਵਧੀਆ ਜ ਤਾਂ ਹੈ ਨੀ ਥੋੜੀਆਂ- ਥੋੜੀਆਂ ਨਾ ਖੱਟੀਆਂ ਜੀਆ ਨੇ ਗੀਆ। ਪੱਕ ਤਾਂ ਰਹੀਆਂ ਨੇ ਹੈਗੀਆਂ ਵੀ ਅਸਲ ਚ ਨੀ ਹੈਗੀਆਂ ਹਜੇ
ਅੱਛਾ। ਮੇਰਾ ਵੀ ਬਹੁਤ ਯਾਰ ਦਿੱਲ ਕਰ ਰਿਹਾ ਖਾਣ ਦਾ ਤੇ ਕੱਲ ਅਸੀਂ ਖੇਤਾਂ ਚ ਗਏ ਸੀ ਤੇ ਖੇ ਤਾਂ ਵਿੱਚ ਹਲੇ ਹੋਈਆਂ ਹੀ ਨੀ ਮਤਲਬ ਹਰੀਆਂ ਨੇ ਨਾਂ ਹਲੇ ਮਾਰ ਮਤਲਬ ਬਾਜ਼ਾਰ ਚ ਵੀ ਨਹੀਂ ਮਿਲ ਰਹੀਆਂ ਹੈਗੀਆਂ ਮੈਂ ਅੱਜ ਪਾਪਾ ਗਏਂ ਸੀ ਨਾਂ। ਤੇ ਮੈਂ ਕਿਹਾ ਆਉਂਦੇ ਹੋਏ ਲਿਆਇਓ ਫੇਰ ਉਹ ਮਤਲਬ ਮੈਂਗੋ ਹੀ ਲੈ ਕੇ ਆਏ ਨੇ ਕਹਿੰਦੇ ਹਲੇ ਜਾਮਣਾਂ ਤਾਂ ਆਈਆਂ ਨੀ ਹੈਗੀਆਂ। ਕਿਆ ਓਈ ਅਸੀਂ ਅੱਜ ਮੈਂਗੋ ਸ਼ੇਕ ਬਣਾਇਆ ਸੀ।
ਹਜੇ ਬਾਜ਼ਾਰ ਚ ਵੀ ਨਹੀਂ ਆਈਆਂ ਨਾ ਜਮਣਾ ਕਿਉਂਕਿ ਹਜੇ ਖੇਤਾਂ ਚ ਹੀ ਨੀ ਆਂਈਆ ਨਾ।
ਉਹੀ ਕਹਿੰਦੀਆਂ ਮੇਰੇ ਖੇਤਾਂ ਚ ਨਹੀਂ ਹੋਈਆਂ ਹੈਗੀਆਂ ਫੇਰ ਹਲੇ ਬਾਜ਼ਾਰ ਚ ਵੀ ਨਹੀਂ ਆਈਆਂ ਹੈਗੀਆਂ ਮੇਰਾ ਬਹੁਤ ਦਿਲ ਕਰ ਰਿਹਾ ਉਹ ਹੁੰਦਾ ਨਾ ਟਾਇਨ ਦੇ ਹਿਸਾਬ ਨਾਲ ਬੰਦੇ ਜ ਅਹ ਲਲਚਾ ਲ ਲਾਲਸਾ ਜ਼ੀ ਉੱਠਦੀ ਐ। ਵੀ ਹਾਂ ਉਹ ਫਰੂਟ ਖਾਣਾ ਐ। ਹੋਰ ਲਾਲ ਸਾ ਜੀ ਉੱਠ ਰਹੀ ਹੈ ਬੱਟ ਹਾਲੇ ਨਾ -ਨਾ ਮਤਲਬ ਬਾਜ਼ਾਰ ਚ ਵੀ ਨੀ ਆਏ ਹੈਗੇ ਤੇ ਖੇਤਾਂ ਚ ਵੀ ਨੀ ਹੈਗੇ।
ਹੂੰ ਹੂੰ
ਹਾਂਜੀ
ਪਰ ਦੱਸੋ।
ਅੰਬ, ਅੰਬ ਦਾ ਬੋਤ ਵਾਰ ਖਾ ਲਿਆ ਅੱਜ ਮੈਂਗੋ ਸ਼ੇਕ ਵੀ ਬਣਾਇਆ ਸੀਗ।
ਕੁੱਛ ਨਾ ਜੀ।
ਹਾਂਜੀ ਹੈਲੋ ਹੈਲੋ ਹੈਲੋ ਹੈਲੋ, ਹੈਲੋ ਮੈਮ ਹੈਲੋ ਹੈਲੋ ਹੈਲੋ, ਹੈਲੋ ਹਾਂਜੀ ਕਿੱਥੇ ਚੱਲ ਗਏ ਸੀ ਜੀ?
ਨਹੀਂ ਤੁਹਾਡੀ ਨਾ ਆਵਾਜ਼ ਨੀ ਆ ਰਹੀ ਸੀਗੀ।
ਅੱਛਾ, ਮੇਰੇ ਕੋਲ ਤੁਹਾਡੀ ਨੀ ਆ ਰਹੀ ਸੀਗੀ ਜੀ।
ਜੀ ਜੀ,
ਹਾਂ ਹਾਂਜੀ, ਹੁਣ ਤਾਂ ਆ ਰਹੀ ਹੈ।
ਜੀ ਹੋਰ ਦੱਸੋ ਕੀ ਬਣਾਉਣਾ ਫੇਰ ਤੁਸੀਂ, ਰਾਤ ਨੂੰ ਡਿਨਰ 'ਚ?
ਅੱਜ, ਸਾਡੇ ਬਣਨਗੇ ਆ ਲੋਬੀਆ। ਜਾਣਦੇ ਹੋ ਤੁਸੀਂ ਲੋਬੀਆ?
ਅ ਹਾਂਜੀ, ਜਿਹੜੀ ਕੱਦੂ ਟਾਈਪ ਦੀ ਹੁੰਦੀ ਆ?
ਨਹੀਂ ਨਹੀਂ, ਨਹੀਂ, ਉਹ ਚੌਲੇ ਫਲੀਆਂ ਵੀ ਕਹਿੰਦੇ ਨੇ ਉਹਨਾਂ ਨੂੰ
ਹਾਲੇ ਡਰੇ, ਕੰਮੇ ਗਰੇ
ਹਾਂ ਹਾਂ, ਲੰਬੇ -ਲੰਬੇ, ਹੁੰਦੇ ਨੇ ਹਰੀਆਂ ਜਿਹੀ ਉਹ ਉਹ ਬਣਨਗੀਆਂ ਸਾਡੇ ਘਰ ਅੱਜ, ਮੇਰੀ ਮੰਮਾ ਦੀ ਫੇਵਰੇਟ ਹੈ ਵੈਸੇ ਉਹ, ਅੱਜ ਤਾਂ ਬਣਨਗ ਅੱਜ
ਜੀ, ਵਧੀਆ।
ਹਾਂਜੀ। ਤੁਹਾਡੇ ਕੀ ਬਣੂਗਾ ਅੱਜ?
ਸਾਡੇ ਹਜੇ ਤੱਕ ਤਾਂ ਕੋਈ ਪਤਾ ਨੀ, ਲੇਕਿਨ ਸਵੇਰ ਟਾਈਮ ਕਦੂ ਲਿਆਂਦਾ ਸੀ। ਠੀਕ ਆ, ਉਹ ਚਾਹੀਦੀ ਬਣਾਉਣ ਨੂੰ
ਅੱਛਾ ਜੀ, ਕੱਦੂ ਤੁਸੀਂ ਦਾਲ ਵਾਲਾ ਕੱਦੂ ਖਾਂਦੇ ਹੋ, ਜਾਂ ਸਿੰਪਲ ਖਾਂਦੇ ਹੋ?
ਨਹੀ, ਦਾਲ ਵਾਲਾ।
ਅੱਛਾ ਹਾਂ, ਸਾਡੇ ਦੋਨੇ ਹੀ ਬਣਦੇ ਨੇ, ਮਤਲਬ ਅਸੀਂ ਸਿੰਪਲ ਵਾਲਾ ਤਾਂ ਹਰੇਕ ਖਾਂਦੇ ਨੀ ਹੈਗੇ। ਦਾਲ ਵਾਲਾ ਖਾ ਲਈਦਾ ਜ਼ਿਆਦਾ, ਤਾਂਸਸੀਂ ਮਤਲਬ ਮੈਂ ਤੇ ਮੇਰਾ ਬ੍ਰਦਰ ਨੇ ਹਲੇ ਖਾਂਦੇ ਨੀ ਹੈਗੇ, ਸਿੰਪਲ ਵਾਲਾ ਨਹੀਂੀ ਖਾਂਦੇ ਹੈਗੇ, ਦਾਲ ਵਾਲਾ ਸਂਖਾ ਲਈਦੇ ਪਰ
ਦਾਲ ਵਾਲੀ ਬਣਾਉਣੀ ਆ, ਸਿੰਪਲ ਤਾਂ ਮੈਂ ਖਾਂਦੀ ਨੀ ਨਾ।
ਸਹੀ ਗੱਲ, ਤੁਸੀਂ ਕੱਦੂ ਤੁਹਾਨੂੰ ਕੱਦੂ ਪਸੰਦ ਹੈ?
ਸਾਡੇ ਬਸ ਫਿਰ ਘਰ ਲੈਂਦੇ ਨੇ, ਕਹਿਣਦੇ ਹੋਰ ਕਾਹਦੀ ਦਾਲ ਤਰੀਏ ਦਾਲ ਤਾਂ ਹੈ ਨੀ
ਅੱਛਾਾਂ ਹਾਂ, ਮੈਨੂੰ ਵੀ ਨੀ ਪਸੰਦ, ਤੋਰੀਆ ਖਾਂਦੇ ਹੋ ਤੁਸੀਂ?
ਚਲੋ ਤੁਸੀਂ ਫੇਿਰ ਮੇਰੇ ਵਰਗ ਨੀ, ਮੇਰੇ ਘਰ ਦੇ ਕਹਿ ਦੇਣਗੇ ਹੋਰ ਬੱਚੇ ਵੀ ਤਾਂ ਖਾਂਦੇ ਨੇ ਹੋਰ ਸਾਰਿਆਂ ਤੋਂ ਹੀ ਅੱਡ ਹੈ, ਸਾਰਿਆਂ ਤੋਂ ਹੀ ਅੱਡ, ਫੇਰ ਮੈਂ ਕਹਾਂਗੀ ਵੀ ਸਾਰੇ ਬੱਚੇ ਨਹੀਂ ਖਾਂਦੇ ਹੈਗੇ, ਕਈ
ਹ ਵਧੀਆ ਨੀ ਲੱਗਦੀਆਂ ਨਾ, ਉਹ ਤੋਰੀਆਂ ਤਾਂ ਹੋਰ ਹੀ ਹੁੰਦੀਆਂ ਨੇ ਸੁੱਕੀਆਂ ਜਿਹੀ ਹੈਲੋ। ਹੈਲੋ। ਹੈਲੋ।